ਹੈਲੋ, ਹਾਂਜੀ ਹੈਲੋ
ਤੁਹਾਡੇ ਪਿੱਛੇ ਆਵਾਜ਼ ਬਹੁਤ ਆ ਰਹੀ।
ਪਿੱਛੇ ਵਾਜ਼ ਆਉਂਦੀ ਐ।
ਹਾਂਜੀ-ਹਾਂਜੀ।
ਇੱਕ ਮਿੰਟ ਜੀ ਹਾਂਜੀ, ਆਈ ਐ ਆਵਾਜ਼ ਹੁਣ।
ਹਾਂਜੀ-ਹਾਂਜੀ, ਹੁਣ ਘਟ ਗਈ ਏ, ਹੋਰ ਕੀ ਹਾਲ-ਚਾਲ।
ਠੀਕ-ਠਾਕ, ਤੁਸੀਂ ਸੁਣਾਓ।
ਠੀਕ-ਠਾਕ ਜੀ ਵਧੀਆ, ਕੀ ਕਰੀ ਜਾਂਦੇ।
ਕੁਛ ਨੀ ਬਸ ਬੈਠੇ ਜੀ।
ਅੱਛਾ ਜੀ, ਖਾਣਾ ਖੁਣਾ ਖਾ ਲਿਆਂ ਦੁਪਹਿਰ ਦਾ।
ਹਾਂਜੀ, ਖਾ ਲਿਆ।
ਠੀਕ ਐ, ਅਸੀਂ ਵੀ ਸਵੇਰੇ ਬਣਾਏ ਆ ਆਲੂ ਵਾਲੇ ਪਰੌਂਠੇ।
ਅੱਛਾ।
ਹਾਂਜੀ।
ਠੀਕ ਐ।
ਤੁਸੀ ਕਿਹੜੇ ਬਣਾਈ ਏ।
ਅਗਲਾ ਇਹ ਸੰਡੇ ਐ। ਤੇ ਇਹੋ ਕੁਛ ਸੰਡੇ ਨੂੰ ਤਾਂ ਆਲੂ ਆਲੇ ਪਰੌਂਠੇ ਹੋ ਗਿਆ, ਇਹੋ ਚੀਜ਼ਾਂ ਚੱਲਦੀਆਂ। ਗਰਮੀਆਂ ਵਿੱਚ ਚਲੋ ਹੁਣ ਚੱਲ ਜਾਂਦੀਆਂ ਹਨਾ, ਸਿਆਲਾਂ ਵਿੱਚ ਹੁੰਦਾ ਵਾ ਥੋੜਾ ਜਾ ਔਪਸ਼ਨਾਂ ਮਿਲ ਜਾਂਦ ਜਿਵੇਂ ਗੋਭੀ ਵਾਲੀ ਵੀ ਹੋ ਗਈ, ਮੂਲੀ ਵਾਲੀ ਵੀ ਹੋ ਗਈ ਐ ਨਾ ਨਾਲ।
ਹਾਂਜੀ-ਹਾਂਜੀ, ਗਰਮੀ ਚ ਤੇ ਆਲੂ ਵਾਲੀ ਐ ਬਸ ਕੱਲੀ।
ਹਾਂਜੀ ਗਰਮੀਆਂ ਚ ਸਿਰਫ ਆਲੂ ਵਾਲੇ, ਕਿਉਂਕਿ ਗਰ ਗਰਮੀਆਂ ਚ ਨਾ ਆਹ ਵਾਲੇ ਮੌਸਮ ਦੀ ਗੋਭੀ ਦੀ ਸਮਝ ਹੀ ਨੀ ਲੱਗਦੀ, ਗੰਦੀ ਜੀ ਗੋਭੀ ਮਿਲਦੀ ਐ ਬਜ਼ਾਰਾਂ ਚ।
ਹਾਂਜੀ-ਹਾਂਜੀ, ਉਹ ਤੇ।
ਪਰੀਆਂ ਹੈਗੀਆਂ ਕਿਹੜੀਆਂ ਬੈਂਗਣ ਆ ਉਹ ਨੀ ਦਿਲ ਕਰਦਾ।
ਸਹੀ ਗੱਲ ਆ ਹੈ ਕੋ ਸਬਜ਼ੀ ਹੈ ਹੀ ਨ ਵੈਸੇ ਵੀ ਕੋਈ ਵੀ।
ਹਾਂਜੀ ਹਾਂਜੀ।
ਇਥੋ ਪੈਂਗਣ ਆ ਭਰਥਾ ਹਨਾ ਛੋਟੇ ਬਤਾਉ ਨੇ। ਭਰਥੇ ਵਾਲੇ ਹੋ ਗਏ ਸ਼ਿਮਲਾ ਮਿਰਚ ਮਸਾ ਕੱਦੂ ਆ।
ਦਿਲ ਕਰਦਾ ਹਨਾ।
ਹਾਂਜੀ।
ਮਤਲਬ ਸਿਆਲ ਦੀਆਂ ਸਬਜ਼ੀਆਂ ਜਿਹੜੀਆਂ ਹੁੰਦੀ ਉਹ ਸਵਾਦ ਲੱਗਦੀਆਂ ਵਾ। ਗਰਮੀ ਚ ਤਾਂ ਹੈ ਜਦਾਂ ਸੁੱਕੀਆਂ ਸੁੱਕੀਆਂ ਜਿਹਾ।
ਨਹੀਂ ਲੰਘਦੀਆਂ ਹੁਣ ਤਾ ਖਾਧੀਆ ਜਾਦੀਆ ਤਰੀ ਵਾਲੀ ਸਬਜ਼ੀ ਨਾਲ ਵੀ ਰੋਟੀ ਖਾਧੀ ਤੇ ਇਕ ਦਿਨ ਬਣਾਉਣ ਲੱਗੇ ਬਣਾਉਣ ਨੂੰ ਤਾਂ ਵੈਸੇ ਜੀਅ ਨੀ ਕਹਿੰਦਾ ਬ ਮਜਬੂਰੀ ਆ
ਮਸ਼ੀਨ ਏਦਾਂ ਦੀ ਹੋਣੀ ਚਾਹੀਦੀ ਕਿ ਗਰਮੀਆਂ ਦਾ ਖਾਣਾ ਦੇ ਦਿਆ ਕਰੇ ਆਪਾਂ ਬਣਾ ਕੇ।
ਸਹੀ ਗੱਲ ਏ। ਚਾਹੀਦੀ ਟੈਕਨੋਲੋਜੀ ਏਦਾਂ ਦੀ ਪਰ ਫੋਰਨ ਕੰਟਰੀਆਂ ਚ ਤਾਂ ਵਾਧੂ ਚੀਜ਼ਾਂ ਹੈ ਵੀ ਆ।
ਹਾਂਜੀ ਹਾਂਜੀ ਕੋਈ ਮੈਂ ਨਾ ਜਦੋਂ ਰਸੋਈ ਦੇ ਮ ਕਿਹਾ ਕਿ ਰਸੋਈ ਚ ਜਾ ਕੇ ਰੋਟੀ ਬਣਾਉਣੀ ਆ ਉਹ ਪਹਿਲਾਂ ਹੀ ਗਰਮੀ ਦਾ
ਸਹੀ ਆ। ਇਦਾਂ ਦੇ ਕੰਮ ਚੱਲ ਜਾ
ਹਾਂਜੀ ਹਾਂਜੀ।
ਬਸ ਠੀਕ ਹੈ ਜੀ ਤੁਸੀਂ ਸੁਣਾਓ।
ਠੀਕ ਤਾਈ ਜੀ ਵਧੀਆ।
ਹੋਰ ਬੱਚੇ ਕੀ ਕਰਦੇ।
ਬੱਚੇ ਇੱਕ ਨੂੰ ਤਾਂ ਸੁਣਾਏ ਹੋ ਵੱਡੀ ਛੋਟੀ ਗੁੜੀਆਂ ਨੂੰ ਤੇ ਵੱਡੀਆਂ ਤੇ ਤੁਰੀ ਫਿਰਦੀ ਹੈ।
ਅੱਛਾ ਜੀ।
ਉਹਨੇ ਵੀ ਮਣਾ ਕਿ ਮੰਮਾ ਕਦੋਂ ਫੋਨ ਕਦੋ ਵਿਹਲੇ ਕਰੇ ਤੇ ਮੈਨੂੰ ਦਵੇ।
ਬਸ ਬਸ ਬੱਚਿਆਂ ਨੂੰ ਹੁੰਦਾ ਹੀ ਮੇਰਾ ਬੇਟਾ ਵੀ ਅੱਜ ਘਰੇ ਨੇ। ਸਗੋ ਅਜ ਸਵੇਰ ਦਾ ਹੇ ਜਿੱਥਾ ਸੁੱਤਾ ਉੱਠਿਆ ਭਾਵੇ ਬਾਰਾਂ ਇੱਕੀ ਵੱਜ ਗਏ ਉਹ
ਲਾਈਟ ਵੀ ਨਹੀਂ ਹੈਗੀ ਲਾਈਟ ਵੀ ਬੜੀ ਖਰਾਬ ਕਰਦੀ ਚੱਲ ਜਾਂਦੀ।
ਸਾਡੇ ਰਾਤ ਦੀ ਨੌ ਵਜੇ ਗਈ ਲਾਈਡ ਤੇ ਇੱਕ ਵਜੇ ਆਈ ਜਾ ਕੇ।
ਤੇ ਗਰਮੀ ਚ ਫਿਰ ਕਿੱਦਾ ਸੁਤੇ
ਗਰਮੀ ਵਿੱਚ ਜਾਗਦੇ ਰਹੇ ਦੇ ਤੇ ਇੱਕ ਵਜੇ ਤੱਕ ਕਦੀ ਬਾਹਰ ਕਦੇ ਅੰਦਰ ਮਿੰਨਟ ਤਾਂ ਵੈਸੇ ਵੀ ਪਖੇ ਦੀ ਹਵਾ ਵੀ ਨਾ ਲੱਗੇ ਤੇ ਚਲੋ ਇਨਵਰਟਰ ਤੇ ਇਹ ਹੈਗਾ ਵੀ ਇਨਵਰਟਰ ਚੱਲਣ ਡਿਆ ਸੀ।
ਚ ਹਾਂ ਹਾਂ।
ਪਰ ਪੱਖੇ ਦੀ ਹਵਾ ਨਹੀਂ ਲੱਗਦੀ ਜੋ ਏ ਸੀ ਦੀ ਲੱਗਣੀ ਉਹ ਵੀ ਲੱਗਦੀ।
ਜਦੋਂ ਗਰਮੀ ਹੁੰਦੀ ਤੇ ਉਹ ਨੀ ਪਖੇ
ਮੈਂ ਬਾਹਰ ਜਾ ਜਾ ਕੇ ਵੇਖਾ ਸ਼ਾਇਦ ਲਾਈਟ ਤਾਂ ਗਈ ਆ ਹਨੇਰੀ ਨਾ ਆ ਗਈ ਹੋਏ ਸ਼ਾਇਦ ਕਰਕੇ ਚਲੀ ਗਈ ਆ ਲਾਈਟ ਬਾਹਰ ਜਾ ਕੇ ਦੇਖਿਆ ਉਥੇ ਹਵਾ ਹੀ ਨਹੀ ਸੀ।
ਪਿਛਲੀ ਵਾਰ ਸਾਲ ਦੀ ਗੱਲ ਏ ਏਦਾਂ ਈ ਲਾਈਟ ਬੰਦ ਹੋ ਗਈ
ਹੈ ਜੀ।
ਤੇ ਮਤਲਬ ਏ ਦੋ ਪੱਖੇ ਵਡੇ ਰਾਤ ਚੱਲਦੇ ਰਹੇ ਤੇ ਔ ਇਨਵੇਟਰ ਵੀ ਡਾਊਨ ਹੋ ਗਿਆ। ਸਵੇਰੇ ਵੀ ਮਤਲਬ ਦਸ ਗਿਆਰਾਂ ਤੱਕ ਵਜੇ ਤੱਕ ਵੇਟ ਕਰਦੇ ਰਹੇ ਲਾਈਟ ਨਾ ਆਈ। ਫਿਰ ਲਾਲ ਘਰ ਦੇ ਜਾ ਕੇ ਵੇਖਿਆ ਔਨਾਂ ਦੇ ਇੱਕ ਪੱਖਾ ਈ ਰਾਤੀ ਚੱਲਿਆ ਹੀ। ਔ ਵੀ ਮਤਲਬ ਸਾਰੇ ਪੱਖੇ ਥੱਲੇ ਬੈਅ ਗਏ ਔਨਾਂ ਘਰੇ ਜਾ ਕੇ ਤੇ ਬੈਠੇ ਅਰਮਾਨ ਦੇ ਨਾਲ। ਤੇ ਮੈਂ ਫਿਰ ਹੂਨ ਵੇਖ ਲੋ ਜਦੋਂ ਲਾਈਟ ਨੀ ਹੁੰਦੀ ਤੇ ਆਪਾਂ ਇੱਕ ਪੱਖੇ ਦੇ ਥੱਲੇ ਫਿਰ ਗੁਜਾਰਾ ਕਰਦੇ ਹੈਨਾ। ਇੰਨੇ ਏਸੀ ਚਲਦੇ
ਹਾਂ ਸਈ ਗੱਲ ਏ ਹਾਡੇ ਘਰ 'ਚ ਵੀ ਇਹੋ ਈ ਚੀਜ਼ ਹੈਗਾ ਏ। ਐਹੋ ਕੁਛ ਈ ਐ। ਹੁਣ ਵੀ ਅੰਦਰ ਬੈਠੇ ਹੋਏ ਨੇ ਤੇ ਮੈਂ ਉਠ ਪਹਿਲਾਂ ਮੈਨੂੰ ਗਰਮੀ ਇਨੀ ਲੱਗੀ। ਤੇ ਮੈਂ ਅੰਦਰ ਈ ਫੋਨ ਕਰਕੇ ਰੱਖਤਾ ਤੇ ਬਾਦ ਚੋਂ ਜਦੋਂ ਜ਼ਿਆਦਾ ਰੋਲਾ ਪਾਨ ਲੱਗ ਪਿਆ ਫੇਰ ਖਿੱਝ ਵੀ ਚੜਨ ਲੱਗ ਪਈ ਫੇਰ ਬੈਠਿਆਂ ਵੀ ਨੀ ਜਾਂਦਾ ਮੇਰੇ ਕੋਲ ਕੇ ਕਮਰੇ 'ਚੋਂ ਦਿਸਦਾ ਨੀ ਦਿਨ ਦਾ।
ਔ ਵੀ ਨਾ ਤੇ ਹੁਣ ਔ ਮਤਲਬ ਸਵੇਰ ਦਾ ਵੀ ਮਤਲਬ ਕਮ ਕਮਰੇ ਠੰਡੇ ਐ ਨਈ ਤੇ ਔ ਲਾਈਟ ਕੁੜੀਆਂ ਸੌਂ ਗਈਆਂ ਏਦਾਂ ਤਾਂ ਵੀ ਸੁੱਤੇ ਨੀ
ਹੂੰ।
ਇਹਦੇ ਨਾ ਬੱਚਾ ਥੋੜਾ ਜਿਆ
ਹੋਰ ਸੁਣਾਔ ਤੁਸੀ?
ਬਸ ਠੀਕ-ਠਾਕ ਜੀ, ਵਧੀਐ। ਦੀ ਤਿਆਰੀ ਕਰਾਂ ਚੱਲ
ਤੇ ਬੱਚਿਆਂ ਦਾ ਸਕੂਲ ਗਏ ਨੇ। ਬੱਚਿਆਂ ਦੇ ਸਕੂਲ
ਹੈਲੋ।
ਹੈਲੋ। ਅਵਾਜ਼ ਨੀ ਆਉਂਦੀ ਪਈ। ਹਾਂਜੀ ਮੈਂ ਕਿਆ ਬੱਚਿਆਂ ਦੇ ਸਪੋਰਟਸ ਕੱਲ ਤੋਂ ਏਨੇ ਸਟਾਰਟ ਈ ਕਰ ਦੇਨੇ ਆ।
ਅਜ ਛੋਟੀ ਗੁੜੀਆਂ ਦਾ ਛੇ ਨੂੰ ਲੱਗਣਾ ਤੇ ਵੱਡੀ ਦਾ ਸੱਤ ਨੂੰ ਐ।
ਅੱਛਾ ਜੀ।
ਬਸ ਰੈਅ ਗਿਆ ਅਗਲਾ ਹਫ਼ਤਾ ਈ।
ਹਾਂਜੀ ਫੇਰ ਜਇਆ ਕਰ।
ਣ ਵੀ ਦੇਣਗੇ ਇਧਰੋਂ ਵਧਾ ਵੀ ਦੇਣਗੇ ਕੇਂਦੇ।
ਏ ਤੇ ਗਰਮੀ ਏਦਾਂ ਰਈ ਫੇਰ ਤੇ ਵਧਣਗੀਆਂ ਜ਼ਰੂਰ। ਮੈਂ ਕਿਆ ਫੇਰ ਜੇ ਗਰਮੀ ਇਦਾਂ ਰਈ ਨਾ ਮੁੱਢਾ ਆ ਪਿਆ ਦੈ।
ਹਾਂ ਸਈ ਗੱਲ ਐ ਫੇਰ ਤੇ ਗਰਮੀਆਂ ਇੱਚ ਇਦਾਂ
ਤੁਆਨੂੰ ਪਤੈ ਇੱਥੇ ਵੀ ਚਲੋ ਬੱ ਚੇ ਅੰਦਰ ਰਇੰਦੇ ਆ ਲਾਈਟ ਵੀ ਵਜੇ ਤੇ ਚਲੋ ਪੱਖੇ ਤੇ ਚੱਲਦੇ ਉਰ 'ਚ ਕਿੰਨੇ ਕੁ ਉਹ ਕਰਾਉਣਗੇ ਹੈਨਾ।
ਹੋਵੇਗਾ। ਤਾਂ ਦੇਣਗੇ ਨਈ। ਔਦੇ ਇੱਚ ਵੀ, ਸੋਸ਼ਲ ਮੀਡੀਆ ਤੇ ਇੰਸਟਾ ਤੇ ਨਿਊਜ਼ ਵਿੱਚ ਵੀ ਆਈ ਜਾਂਦਾ ਤੇ ਵਧਾ ਦੇਣਗੇ ਦਸ ਜੁਲਾਈ ਤੱਕ ਛੁੱਟੀਆਂ। ਰੈਣ ਦੋ ਨਈ ਲੱਭਦਾ।
ਸਾਈਡ ਤੇ ਛੋਟੇ ਜਾਂ ਬੜੇ ਆਜ ਕੱਲ ਮੈਂ ਕਿਆ ਥੋੜੇ ਜੇ ਸਾਈਡ ਤੇ ਹੋਜੋ ਆਵਾਜ਼ ਜੀ ਨਾ ਪਿੱਛੋਂ ਆਈ ਸੀ ਤਾਡੇ।
ਸਾਈਡ ਤੇ ਹੀ ਆ
ਅੱਛਾ ਜੀ, ਉਹ ਫੇਰ ਪਿੱਛੇ ਹੋਰ ਗੱਲਾਂ ਕਰਦੇ ਹੋਣੇ ਨਾ।
ਹਾਂਜੀ, ਹਾਂਜੀ।
ਠੀਕ ਹੈ। ਹਾਂਜੀ, ਹੋਰ ਸੁਣਾਓ ਜੀ?
ਹਾਂਜੀ, ਬਸ ਠੀਕ ਹੈ।
ਜਾਣਾ ਫੇਰ ਕਿਤੇ ਘੁੰਮਣ ਘਮਣ।
ਘੁੰਮਣ ਗਏ ਸੀ ਇੱਕ ਦਿਨ ਗਏ ਸੀ। ਤੇ ਦੂਜੇ ਦਿਨ ਵਾਪਿਸ ਆ ਗਏ ਅਸੀਂ ਜਾਣਾ ਕਿ ਨਾ ਗਰਮੀ ਕਰਕੇ। ਨਿਕਲਿਆ ਨਹੀਂ ਸੀ ਜਾਂਦਾ ਬਿਲਕੁਲ ਵੀ ਗਰਮੀ ਗਰਮੀ ਕਰਕੇ। ਫਿਰ ਮੇਨ ਪ੍ਰੋਬਲਮ ਹੀ ਗਰਮੀ ਦੀ ਹੈਗੀ ਏ ਗਰਮੀ ਕਰਕੇ ਕਿਤੇ ਵੀ ਨਹੀਂ ਨਿਕਲਿਆ ਜਾਂਦਾ।
ਹਾਂਜੀ, ਹਾਂਜੀ। ਮੈਨੂੰ ਤੇ ਆਪ ਨਹੀ ਵਧੀਆ ਲੱਗਦੀ ਮੇਰੇ ਗੁੜੀਆਂ ਨੂੰ ਮੈਨੂੰ ਪੁੱਛੂਗੀ ਨਾ ਮੰਮਾ ਤੁਹਾਨੂੰ। ਕਿਹੜਾ ਸੀਜਨ ਵਧੀਆ ਲੱਗਦਾ ਤੇ ਮੈਂ ਕਹਿੰਦੀ ਹਾਂ ਠੰਡ ਦਾ। ਕਿਉਂਕਿ ਠੰਡ ਵਿੱਚ ਏਦਾਂ ਕਿ ਆਪਾਂ ਜਿੰਨੇ ਮਰਜ਼ੀ ਕੱਪੜੇ ਪਾਲਾਂਗੇ ਨਾ। ਬੈਠੇ ਰਹਿਣਾ ਤੇ ਗਰਮੀ ਕਿਤੇ ਇੱਕ ਸੂਟ ਵੀ ਪੈਂਦਾ ਕਿਤੇ।
ਨਹੀਂ ਪੈਂਦਾ ਮੈਂ ਖੁੱਦ ਮੇਰੇ ਹਸਬੈਂਡ ਬੋਲਦੇ ਨੇ ਮੈਂ ਨਾਈਟ ਸੂਟ ਪਾ ਕੇ ਘਰੇ ਬੈਠੀ ਨੂੰ ਕਹਿਣਗੇ। ਤੂੰ ਕੀ ਰੋਜ਼ ਦਿਹਾੜੀ ਇਹ ਕੱਪੜੇ ਪਾ ਲੈਂਦੀ। ਕਿਉਂਕਿ ਇਹ ਪਾ ਲੈਨੀ ਤੇ ਮੈਂ ਕਹੂੰਗੀ ਤਿਆਰ ਹੋਣ ਤੇ ਬੇਟਾ ਮੈਨੂੰ ਗਰਮੀ ਬੜੀ ਲੱਗਦੀ।
ਬੜੀ ਲੱਗਦੀ ਮੈਨੂੰ ਤੇ ਆਪ ਬੜੀ ਲੱਗਦੀ।
ਦਮ ਏ। ਮੈਂ ਜੇ ਚਲੋ ਤਾਂ ਜੂੜਾ ਵੀ ਕਰ ਲਈਏ ਤੇ ਤਾਂ ਵੀ ਉਹਨਾਂ ਨੇ ਬੋਲਣ ਲੱਗ ਪੈਣਾ। ਆਇਆ ਕੀ ਕਰ ਲੈਂਦੇ ਚ ਮੇਰੇ ਬੱਚੇ ਬੋਲੀ ਜਾਣਗੇ ਮੰਮਾ ਤੁਸੀਂ। ਕਿੰਨੇ ਬਲਣ ਡਏ ਨੇ ਬ੍ਰਾਹਮਣ। ਗਰਮੀ ਬੜੀ ਲੱਗਦੀ ਆ ਮੈਂ ਵਾਲ ਵੀ ਖੋਲ ਲਵਾ ਗਰਮੀ ਬੜੀ ਲੱਗਦੀ ਮੈਨੂੰ।
ਹਾਂਜੀ, ਹਾਂਜੀ ਉਹ। ਮੈਂ ਕਿਤੇ ਜਿੱਦਣ ਜਾਣਾ ਹੋਵੇ ਨਾ ਬਾਹਰ ਉਦੋਂ ਸੂਟ ਪਾਈਦਾ ਉਦਾਂ ਨਹੀਂ ਪਾਉਂਦੇ।
ਹਾਂ ਸਹੀ ਗੱਲ ਹੈ। ਮੈਂ ਤਾਂ ਹੁਣੇ ਜਦੋਂ ਤਾਂ ਗਈ ਬਾਹਰ ਤੇ ਸ਼ਬੀਲਾਂ ਬੜੀਆਂ ਲੱਗੀਆ ਹੋਈਆਂ ਸੀ ਸਗੋਂ। ਛਬੀਲ ਪੇ ਕੇ ਆਈ ਮੈਂ ਤੇ ਨਾਲ ਮੇਰੇ ਗਏ ਸੀ। ਕਹਿੰਦੇ ਮਤਲਬ ਗਏ ਸੀ ਤੇ ਚੱਲ ਗਰਮੀ ਕਰਕੇ ਵਾਪਸ ਮੁੜ ਆਏ ਆ। ਛਬੀਲ ਲੱਗੀ ਤੇ ਮੈਂ ਕਿਹਾ ਚਲਾ ਸ਼ਬੀਲ ਪੀ ਆਵਾਂ। ਲੰਗਰ ਵੀ ਬੜੇ ਲੱਗੇ ਮੈਂ ਕਿਹਾ ਗਰਮੀ ਇੰਨੀ ਹੈਗੀ ਕੁਸ਼ ਤੇ ਠੰਡਾ ਅੰਦਰ ਜਾਵੇ। ਪਾਣੀ ਵੀ ਘਰ ਬੋਟਲ ਨਾਲ ਦਾ ਆ। ਤੇ ਉਹ ਗਰਮ ਹੀ ਹੋ ਜਾਂਦਾ ਪਾਣੀ ਮਿੰਟ ਨਹੀਂ ਲੱਗਦਾ। ਟਾਈਮ ਹੀ ਗਰਮ ਹੋ ਜਾਂਦਾ ਵਾ।
ਕਿ ਆਪਾਂ ਦਸ ਮਿੰਟ ਬਾਹਰ ਜਾਵਾਂਗੇ ਤੇ ਬੋਤਲ ਏਂ ਗਰਮ ਹੋ ਜਾਣੀ ਆ।
ਹਾਂਜੀ।
ਪਾਣੀ ਤਾਂ ਗਰਮੀ ਬਹੁਤ ਜ਼ਿਆਦਾ ਵਾ ਤੇ। ਪਤਾ ਨੀ ਕਿੰਨਾ ਚਾਲੀ ਬਤਾਲੀ ਕ ਹੋਣਾ ਟੈਂਪਰੇਚਰ।
ਹਮ
ਹਨਾ।
ਇਕ ਹੁੰਦਾ ਗਰਮੀ ਕਰਕੇ ਨਾ।
ਦੇ ਹੀ ਹੈ
ਹਾਂਜੀ ਨਾਲ ਦੀ ਬੜਾ ਸਖਾਉਦੀ ਹੈ। ਤੁਹਾਡੇ ਮੋੜ ਦਿਨ ਦੇ ਟਾਈਮ ਲਾਈਟ ਸਹੀ ਹੈ ਬਿਲਕੁਲ। ਜਿੱਥੇ ਰਾਤ ਪੈ ਜਾਣੀ ਆ ਸਾਡੇ ਅੱਠ ਨੌ ਵੱਜ ਗਏ ਸਾਡੇ ਉਹੋ। ਲਾਈਟ ਜਾਣੀ ਸਟਾਰਟ ਹੋਣੀ ਚੱਲੂ ਹੋ ਜਾਣੀ ਮੈਂ ਕਿਹਾ ਇਹੋ ਹਾਲ ਹੋ ਜਾਂਦਾ।
ਚਾਰ ਪੰਜ ਘਰ ਭਾਗੇ ਤੇ ਇਹਨਾਂ ਦੇ ਮਤਲਬ ਦੋ ਦੋ ਏ ਸੀ ਤੇ ਸਾਡੇ। ਸਾਰਿਆਂ ਦੇ ਉਹ ਲੋੜ ਇੰਨਾ ਪੈ ਜਾਂਦਾ ਤਾਰ ਤੇ ਤੇ। ਲੋ ਆਪਾਂ ਫੇਸ ਉੱਡ ਜਾਂਦਾ ਹੈ ਮਤਲਬ।
ਹਾਂ, ਸਹੀ ਗੱਲ ਥੋੜੇ ਦਿਨ ਸਾਡਾ ਵੀ ਇਹ ਹਾਲ ਸੀ ਬੱਤੀ ਨਾ ਇਕਦਮ ਇੰਨੀ ਘਟਣ, ਵਧਣ ਦਿੱਕਤ ਏ ਇੱਕ ਤਾਂ ਸਾਡੀ ਗਲੀ ਚ ਟਰਾਂਸਫਾਰਮ ਵੀ ਇੱਕ ਲੱਗਾ ਹੋਇਆ ਤੇ ਉਹਦੇ ਕਰਕੇ ਕਿੰਨੇ ਸਾਡੀ ਜਿੰਨੀ ਗਲੀ ਸਭ ਅੱਜ ਕੱਲ੍ਹ ਤਾਂ ਵੈਸੇ ਤਕਰੀਬਨ ਹਰ ਕਿਸੇ ਦੇ ਘਰ ਏੇ ਸੀ ਹੈਗਾ। ਇੱਕ ਇੱਕ, ਦੋ ਦੋ, ਹੈਗੇ ਤੇ ਉਹੀ ਮਤਲਬ ਇੰਨਾ ਕੁ ਜਿਆਦਾ ਬੱਤੀ ਘਟੇ, ਵਧੇ ਘਟੇ ਵਧੇ ਇੰਨਾ ਕੁ ਜਦ ਅਸੀਂ ਕਿਦੇ ਆਪਾਂ ਕਹਿੰਦੇ ਚੱਲ ਫੇਸ ਈ ਬਦਲਾਵੇ ਚ ਫੇਸ ਨੇ ਕੋਈਗਾ ਦਿੱਤਾ ਤੂੰ ਇੰਨਾ ਲੋਡ ਭੈਣ ਜਦ ਸਭ ਦੀ ਬੱਤੀ ਘਟਨ ਵਧਨ ਡਈ ਤੇ ਬਾਹਰ ਇੱਕਦਮ ਹੀ ਟਰਾਂਸਫਾਰਮ ਨੂੰ ਅੱਗ ਲੱਗ ਗੀ ਉਸੇ ਟਾਈਮ।
ਆਂ
ਸਾਰਾ ਸੜ ਗਿਆ ਹੁਣ ਬਹਿ ਜਾ ਹੁਣ ਏ ਸੀ ਲਾਗੇ।
ਮੈ ਤ ਸਾਰ ਵੀ ਕਰਰਾ ਕਹਦਾ ਚੰ ਬੀ ਏ ਸੀ ਲ ਇਹ ਲੋਕ ਨੇ
ਸਹੀ ਗੱਲ ਹੈ ਸਾਡੇ ਤਾਂ ਮਿੰਟਾਂ ਚ ਤਾਰਾਂ ਸਪਾਰਕ ਹੋ ਗਏ ਇੱਕੋ ਸਾਹਮਣੇ ਆ ਅੱਗ ਲੱਗ ਜਾਂਦੀ ਪ ਏ ਤਾਂ
ਹਾਂਜੀ, ਹਾਂਜੀ।
ਗਰਮੀ ਵੀ ਬੜੀ ਹੈ ਤਾਰਾਂ ਵੀ ਸੇਕ ਨੀ ਝੱਲਦੀਆਂ।
ਹਾਂ ਉਹ ਵੇਖਿਆ ਵੀ ਕਿਸੇ ਜਾ ਬਾਰ ਤਾਰ ਈ ਰਹੀ ਸੜ ਗਈ ਸੀ।
ਜੀਦਾ ਹੁਣ ਐਕਟਿਵਾ। ਹਾਂਜੀ